ਹਾਲ ਚਾਲ ਤੁਹਾਡੇ
ਪਰਮਾਤਮਾ ਦੀ ਦੇਣ ਤੁਸੀਂ ਦੱਸੋ ਕੀ ਹਾਲ ਚਾਲ
ਵਧੀਆ ਜੀ ਮੈਂ ਕਿਹਾ ਚਲੋ ਉਹ ਤੁਹਾਡੇ ਕੋਲ ਗੱਲ ਕਰਦੇ ਹਾਂ ਆਪਾਂ ਨੂੰ ਜਿਵੇਂ ਆਪਾਂ ਸੁਣਦੇ ਆਾਂ ਉਹ ਕਿੰਨਾ ਮਤਲਬ ਮਤਲਬ ਸਾਡੇ ਲਈ ਜਰੂਰੀ ਹੈ ਮਤਲਬ ਸੋਣਾ ਮਤਲਬ ਨੀਂਦ ਆਪਦੀ ਪੂਰੀ ਕਰਨੀ ਉਹਦੇ ਨਾਲ ਨਾਲ ਕੀ ਕੀ ਸਾਡੇ ਸਾਨੂੰ ਫਾਇਦੇ ਹੁੰਦੇ ਨੇ
ਹਾਂ ਹਾਂ ਨਹੀਂ ਗੱਲ ਤੇ ਤੁਸੀਂ ਬਿਲਕੁਲ ਸਹੀ ਕਹੀ ਸੋਹਨਾ ਜਿਹੜਾ ਹੈਗਾ ਨੀਂਦ ਹੈਗੀ ਉਹ ਸਾਡੇ ਮਤਲਬ ਸਰੀਰ ਤੇ ਮਨ ਦੇ ਲਈ ਦੋਨੋ ਲਈ ਬੜਾ ਅਵਸ਼ਕ ਹੈਗਾ ਨਾ ਸਾਨੂੰ ਪਰ ਪਰਮਾਤਮਾ ਨੇ ਚੌਵੀ ਘੰਟੇ ਦਿੱਤੇ ਹੈਗੇ ਚੌਵੀ ਘੰਟੇ ਦੇ ਅੰਦਰ ਅੱਠ ਘੰਟੇ ਤੇ ਸਾਨੂੰ ਸੋਣ ਵਾਸਤੇ ਹੀ ਦਿੱਤੇ ਹੈਗੇ ਕਿਉਂਕਿ ਜਿਹੜਾ ਬੰਦਾ ਛੇ ਤੋਂ ਅੱਠ ਘੰਟੇ ਸੌਦਾ ਹੈ ਪੂਰਾ ਪ੍ਰੋਪਰ ਆਪਣੀ ਨੀਂਦ ਪੂਰੀ ਕਰਦਾ ਉਹੀ ਬੰਦਾ ਜਿਹੜਾ ਹੈਗਾ ਉਹ ਐਕਟਿਵ ਰਹਿ ਸਕਦਾ ਕਹਿਣ ਦਾ ਮਤਲਬ ਇਹ ਕਿਉਂਕਿ ਅਗਰ ਤੁਸੀਂ ਨੀਂਦ ਪੂਰੀ ਕਰਦੇ ਹੋ ਨਾ ਤੁਹਾਡਾ ਮਨ ਤਨ ਸਰੀਰ ਸਾਰੀ ਚੀਜ਼ ਨਾ ਐਕਟਿਵ ਰਹਿੰਦੀ ਹੈ ਤੁਹਾਨੂੰ ਬੋਡੀ ਚ ਤਨਾਵ ਨੀ ਰਹਿੰਦਾ ਤੁਸੀਂ ਟਾਇਰਡ ਨ ਫੀਲ ਹੁੰਦੇ ਨਾ ਤੁਸੀਂ ਸਵਸਥ ਰਹਿੰਦੇ ਹੋ ਕਹਿਣ ਦਾ ਮਤਲਬ ਮੇਰਾ ਇਹ ਹੋ ਗਿਆ ਕਿਉਂਕਿ ਅਗਰ ਤੁਸੀਂ
ਤੁਸੀਂ ਬਿਲਕੁਲ ਠੀਕ ਕ ਹੀ ਦੇਖੋ ਆਪਾਂ ਦੇਖੋ ਅਗਰ ਸਾਡੀ ਨੀਂਦ ਨਹੀਂੀ ਪੂਰੀ ਹੁੰਦੀ ਤੁਸੀਂ ਦੇੇਖ ਖਿਆ ਹੋਏਗਾ ਕਈ ਵਾਰ ਆਪਾਂ ਚਿੜਚਿੜੇ ਹੋ ਜਾਂਦੇ ਨੇ ਨੀਂਦ ਪੂਰੀ ਨ ਹੋ ਕੇ ਆਪਾਂ ਤੋਂ ਛੋਟੇ ਬੱਚੇ ਹੀ ਹੁੰਦੇ ਕਈ ਵਾਰ ਆਪਾਂ ਦੀ ਵੀ ਆਪਾਂ ਵੱਡੇ ਵੀ ਹਾਂ ਬੇਸ਼ੱਕ ਨੀ ਆਪਾਂ ਦੀ ਤਬੀਅਤ ਠੀਕ ਨਹੀਂ ਹੁੰਦੀ ਉਹਦੇ ਕਾਰਨ ਸਾਨੂੰ ਨੀਂਦ ਨੀ ਆਦੀ ਤਾਂ ਆਪਾਂ ਜਿਵੇਂ ਖਿਜੇ ਖਿਜੇ ਜਿਹੇ ਰਹਿੰਦੇ ਨੇ ਤਾਂ ਉਹੀ ਉਸ ਤੋਂ ਅਗਰ ਤੁਸੀਂ ਵੇਖੋ ਕਿ ਸਾ ਅਗਰ ਆਪਾਂ ਰਾਤ ਨੂੰ ਸ ਸਹੀ ਤਰੀਕੇ ਨਾਲ ਆਪਾਂ ਟਾਈਮ ਨਾਲ ਸੁਦੇ ਹਾਂ ਤਾਂ ਸਵੇਰੇ ਆਪਦੇ ਆਪ ਸਾਡੀ ਨੀਂਦ ਖੁੱਲ ਵੀ ਜਾਂਦੀ ਹੈ ਦੇਖੀ ਹੋਏਗਾ ਤੁਸੀਂ ਔਰ ਕੰਮ ਵੀ ਆਪਾਂ ਦੇਖ ਕਿੰਨੀ ਫੁਰਤੀਲੀ ਨਾਲ ਉਹਦੇ ਨਾਲ ਸਾਡੇ ਸਰੀਰ ਵਿੱਚ ਕਿੰਨੀ ਅਹ ਫੁਰਤੀ ਆ ਜਾਂਦੀ ਹੈ ਕੰਮ ਕਰਨ ਦੀ ਵੀ
ਉਹ ਤੇ ਹੈ ਬਿਲਕੁਲ ਸਹੀ ਗੱਲ ਆਖੀ ਤੁਸੀਂ ਦੇਖੋ ਪਰਮਾਤਮਾ ਨੇ ਚੌਵੀ ਘੰਟੇ ਦਿੱਤੇ ਹੈ ਨਾ ਪੈਰ ਬਣਾਏਆ ਗ ਨਾ ਪ੍ਰਭਾਤ ਵੇਲਾ ਦੁਪਹਿਰ ਸ਼ਾਮੀ ਰਾਤ ਵੇਲਾ ਦੇਖੋ ਸੋਨਾ ਤੇ ਮੈਂ ਕਹਾਂਗੀ ਅਗਰ ਤੁਸੀਂ ਸੋਨਾ ਹੈ ਪ੍ਰੋਪਰ ਨੀ ਇਹ ਨਹੀਂੀ ਕਿ ਤੁਸੀਂ ਰਾਤ ਸਾਰੀ ਰਾਤ ਕਾਹਲੀ ਕੀਤੀ ਜਾਗਦੇ ਰਹੋ ਟੀ ਵੀ ਚਲਾਓ ਮੋਬਾਇਲ ਦੇਖੋ ਸਾਰੀ ਚੀਜ਼ ਕਰੋ ਨਾਲ ਫਵੇਰ ਤੁਸੀਂ ਸਾਰਾ ਦਿਨ ਸੌਦੇ ਰਹੋ ਉਹ ਕੋਈ ਸੋਣ ਦਾ ਰੂਟੀਨ ਕੋਈ ਉਹ ਤੁਹਾਡੇ ਨਾਲ ਕੋਈ ਉਹਦੇ ਨਾਲ ਕੋਈ ਤੁਹਾਡੀ ਨੀਂਦ ਥੋੜ੍ਹੀ ਪੂ ਹੋਣੀ ਪੂਰੀ ਹੋਣੀ ਹੈ ਉਹਦੇ ਨਾਲ ਸਿਰਫ ਤੁਹਾਨੂੰ ਕਿ ਨੀਂਦ ਜੋ ਹੈ ਨਾ ਸਾਡੇ ਬੋਡੀ ਸੈੱਲ ਹੋ ਗਏ ਨਾ ਜਿਵੇਂ ਕਹਿੰਦੇ ਹੈਗੇ ਸਾਡੇ ਬੋਡੀ ਦੇ ਅੰਦਰ ਬਰੀਕ ਸੈੱਲ ਹੁੰਦੇ ਹੈਗੇ ਸਾਡਾ ਬਲੱਡ ਸਰਕੂਲੇਸ਼ਨ ਹੋ ਗਿਆ ਉਹ ਸਾਰੀ ਚੀਜ਼ ਵੀ ਤੇ ਕੰਟਰੋਲ ਕਰਦੀ ਹੈਗੀ ਨਾ ਅਗਰ ਅਸੀਂ ਪ੍ਰੋਪਰ ਸੌਦੇ ਹੈਗੇ ਨਾ ਸਾਡੇ ਬੋਡੀ ਸੈੱਲ ਹੈਗੇ ਨਾ ਉਹ ਵੀ ਪ੍ਰੋਪਰ ਕੰਮ ਕਰਦੇ ਹਾਂ ਸਾਨੂੰ ਦੇਖੋ ਕਦੀ ਬਿਮਾਰੀਆਂ ਨੀ ਲੱਗਦੀੀਆਂ ਹੈਗ ਤੁਸੀਂ ਨੀਂਦ ਪੂਰੀ ਕਰਦੇ ਹੋ ਨਾ ਤੁਸੀਂ ਚਿੜਚਿੜੇ ਨੀ ਰਹਿਣਾ ਤੁਸੀਂ ਗੁੱਸਾ ਨਹੀਂੀ ਕਰਨਾ ਕਦੇ ਤੁਹਾਡੇ ਸਰੀਰ ਦੀ ਮੁਰੰਮਤ ਹੋਣੀ ਹੈ ਤੁਹਾਨੂੰ ਮਾਨਸਿਕ ਸਵਾਸਥ ਸਵਾਦਾ ਭਰਪੂਰ ਰਹਿਣਾ ਹੈਗਾ ਦੇਖੋ ਤੁਸੀਂ ਦਿਨ ਭਰ ਫਰੈਸ਼ ਰਹੋਗੇ ਨਾਲ ਤੁਸੀਂ ਸੱਤ ਕਈ ਲੋਕੀ ਕਹਿੰਦੇ ਆ ਕਿ ਛੇ ਤੋਂ ਅੱਠ ਘੰਟੇ ਦੀ ਨੀਂਦ ਜਿਹੜੀ ਹੈਗੀ ਉਹ ਬਹੁਤ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਛੋਟੇ ਬੱਚੇ ਹੋ ਗਏ ਜਿਹੜੇ ਦਸ ਬਾਰਾਂ ਘੰਟੇ ਸੌਦੇ ਆ ਸਾਰਾ ਦਿਨ ਉਹਨਾਂ ਦੇ ਵ ਤੇ ਆਪਣੀ ਨੀਂਦ ਜ਼ਰੂਰੀ ਹੈਗੀ ਪਰ ਦੇਖੋ ਵੱਡਿਆਂ ਵਾਸਤੇ ਤਾਂ ਦੇਖੋ ਛੇ ਤੋਂ ਅੱਠ ਘੰਟੇ ਦੀ ਨੀਂਦ ਵੀ ਮੈਨੂੰ ਲੱਗਦਾ ਜ਼ਿਆਦਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਕੰਮ ਵੀ ਹੁੰਦਾ ਨਾ ਬੰਦਿਆਂ ਨੂੰ
ਬਿਲਕੁਲ ਬਿਲਕੁਲ ਦੇਖੋ ਆਪਾਂ ਦੇਖੋ ਸਾਡੀ ਨੀਂਦ ਪੂਰੀ ਹੁੰਦੀ ਹੈ ਆਪਾਂ ਦੇਖੋ ਕੋਈ ਵੀ ਵੀ ਆਪਾਂ ਕੰਮ ਤੇ ਜਾਂਦੇ ਹਾਂ ਬਾਹਰ ਕੰਮ ਤੇ ਆਪਾਂ ਚਾਹੇ ਦਸ ਘੰਟੇ ਕੰਮ ਕਰ ਲਈਏ ਨੀਂਦ ਪੂਰੀ ਹੁੰਦੀ ਹੈ ਤਾਂ ਆਪਾਂ ਨੂੰ ਦੇਖੋ ਕੰਮ ਵੀ ਕਿੰਨਾ ਵਧੀਆ ਤਰੀਕੇ ਨਾਲ ਆਪਾਂ ਕਰ ਪਾਉਂਦੇ ਆ ਨੀਂਦ ਪੂਰੀ ਆਪਾਂ ਬੱਚਾ ਸਵੇਰੇ ਸਕੂਲ ਜਾਂਦਾ ਹੈ ਤਾਂ ਆਪਾਂ ਕਹਿੰਦੇ ਆ ਕਿ ਬੱਚਿਆਂ ਨੂੰ ਕਿ ਟਾਈਮ ਨਾਲ ਸੋਇਆ ਕਰੋ ਤਾਂ ਟਾਈਮ ਨਾਲ ਫਿਰ ਉੱਠੇ ਬੰਦੇ ਨੂੰ ਕਿਸੇ ਨੂੰ ਉਠਾਣ ਦੀ ਸਾਨੂੰ ਲੋੜ ਵੀ ਨੀ ਪੈਂਦੀ ਔਰ ਦੇਖੋ ਨੀਂਦ ਪੂਰੀ ਹੁੰਦੀ ਹੈ ਤਾਂ ਸਾਨੂੰ ਖਾਣ ਚ ਵੀ ਦਿਲ ਦਿਲ ਕਰਦਾ ਕਿ ਆਪਾਂ ਇਹ ਮਤਲਬ ਟਾਈਮ ਨਾਲ ਸਾਨੂੰ ਭੁੱਖ ਵੀ ਲੱਗ ਦੀ ਹੈ ਤੁਸੀਂ ਵੇਖਿਆ ਹੋਏਗਾ ਇਹ ਸਭ ਚੀਜ਼ਾਂ ਵੀ
ਉਹ ਤੇ ਹੈਗਾ ਦੇਖੋ ਮੈਂ ਤੇ ਇਹ ਕਹਾਂਗੀ ਰਾਤ ਨੂੰ ਸੋਣ ਤੋਂ ਪਹਿਲੇ ਪਹਿਲੇ ਤਾਂ ਇੱਕ ਤੁਸੀਂ ਆਪਣਾ ਮੋਬਾਇਲ ਆਪਣੇ ਕੋਲੋਂ ਦੂਰ ਰੱਖੋ ਮੋਬਾਇਲ ਦੂਰ ਰੱਖੋਗੇ ਤੇ ਇੱਕ ਤੇ ਨੀਂਦ ਤੁਹਾਨੂੰ ਪ੍ਰੋਪਰ ਆਣੀ ਹੈਗੀ ਨਾਲ ਇੱਕ ਰੂਟੀਨ ਬਣਾਓ ਆਪਣਾ ਕਿ ਮੈਂ ਦੱਸ ਵਜੇ ਬਿਸਤਰ ਤੇ ਜਾਣਾ ਐ ਤੇ ਜਾਣਾ ਈਏ ਮੋਬਾਈਲ ਨਈਂ ਯੂਜ ਕਰਨਾ ਤੇ ਨਈਂ ਯੂਜ ਕਰਨਾ। ਇੱਕ ਦਿਨ ਤੁਹਾਨੂੰ ਦਿੱਕਤ ਹੋਣੀ ਹੈ ਦੋ ਦਿਨ ਦਿੱਕਤ ਪਰ ਤੀਜੇ ਦਿਨ ਤੁਹਾਨੂੰ ਆਪਣੇ ਆਪ ਹੀ ਨੀਂਦ ਆ ਜਾਣੀ ਹੈ ਨੀਂਦ ਚੰਗੀ ਆਏਗੀ ਤੇ ਤੁਹਾਨੂੰ ਬੁੱਖ ਵੀ ਚੰਗੀ ਲੱਗੇਗੀ ਬੁੱਖ ਚੰਗੀ ਲੱਗੇਗੀ ਤੇ ਤੁਹਾਡੀ ਬੋਡੀ ਵੀ ਜੰਗੀ ਅੱਛਾ ਖਾਣਾ ਖਾਓਗੇ ਤੇ ਨਾਲ ਤੁਹਾਡਾ ਮਨ ਸਰੀਰ ਤਨ ਦੋਨੋ ਚੀਜ਼ਾਂ ਸੌਖੀ ਮਤਲਬ ਸਵਸਥ ਰਹਿਣੀੀਆਂ ਕਹਿਣ ਦਾ ਮਤਲਬ ਮੇਰਾ ਹੋ ਗਿਆ
ਨਹੀਂ ਉਹ ਤਾਂ ਗੱਲ ਬਿਲਕੁਲ ਤੁਹਾਡੀ ਠੀਕ ਹੈ ਦੇਖੋ ਨੀਂਦ ਤਾਂ ਦੇਖੋ ਅੱਜ ਕੱਲ ਚਾਹੇ ਕੋਈ ਇਨਸਾਨ ਹੈ ਚਾਹੇ ਕੋਈ ਜਾਨਵਰ ਹੈ ਦੇਖੋ ਹਰ ਕਿਸੇ ਦੀ ਜਿ ਜ਼ਰੂਰੀ ਹੁੰਦੀ ਹੈ ਆਪਾਂ ਦੇਖੋ ਇੱਕ ਦਿਨ ਸਾਨੂੰ ਨੀਂਦ ਨਹੀਂੀ ਆਉਂਦੀ ਅਗਲੇ ਦਿਨ ਸਾਨੂੰ ਸਾਡੀ ਤਬੀਅਤ ਦੇਖੋ ਕਿੰਨੀ ਮਤਲਬ ਆਪਾਂ ਬਿਮਾਰ ਜੇ ਫੀਲ ਕਰਦੇ ਹਾਂ ਕਈ ਵਾਰ ਹੁੰਦਾ ਹੀ ਹੈ ਸਾਡੇ ਨਾਲ ਕਿ ਆਪਾਂ ਸਾਡੀ ਨੀਂਦ ਪੂਰੀ ਨੀ ਹੁੰਦੀ ਤਾਂ ਉਹਦੇ ਨਾਲ ਫਿਰ ਦੇਖੋ ਤੁਸੀਂ ਕਈ ਵਾਰ ਦੇਖਿਆ ਹੋਏਗਾ ਤਨੂੰ ਲੋਕਾਂ ਨੂੰ ਬਿਮਾਰੀਆਂ ਵੀ ਕਿੰਨੀਆਂ ਲੱਗ ਜਾਂਦੀਆਂ ਨੇ ਡਿਪ੍ਰੈਸ਼ਨ ਵਿੱਚ ਚਲੇ ਜਾਂਦੇ ਨੇ ਲੋਕ ਜਾਂ ਫਿਰ ਕੁਛ ਉਹੈਐ ਮਤਲਬ ਜਿਵੇਂ ਥੱਕ ਥਕਾਵਟ ਰਹਿੰਦੀ ਹੈ ਸਰੀਰ ਵਿੱਚ ਕਿੰਨਾ ਕੁਛ ਹੋ ਜਾਂਦਾ ਸਾਡੇ ਨਾਲ ਮਤਲਬ ਕੰਮ ਕਰੰਟ ਚਿੱਤ ਨ ਲੱਗਦਾ ਸਾਡਾ
ਮੇਨ ਦੇਖੋ ਤੁਸੀਂ ਅਗਰ ਪੂਰੀ ਨੀ ਕਰੋਗੇ ਨਾ ਤਾਂ ਤੁਸੀਂ ਪੋਜ਼ਟਿਵ ਵਾਈਬ ਨ ਆਏਗੀ ਨਾ ਤੁਹਾਡੇ ਅੰਦਰ ਉਸੀਂ ਨੈਗੇਟਿਵ ਥੋਟ ਹੀ ਸੋਚਣੇ ਹੈਗੇ ਹਏ ਉਹਨੂੰ ਇਹ ਹੋ ਗਿਆ ਉਹਨੂੰ ਹੋ ਗਿਆ ਨੀਂਦ ਲੋਗੇ ਨੂਨ ਨੀਂਦ ਦੀ ਕਮੀ ਨਾਲ ਤੁਸੀਂ ਤੁਹਾਡੀ ਬੋਡੀ ਜਿਹੜੀ ਹੈਗੀ ਉਹ ਟਾਇਡ ਰਹਿਣੀ ਹੈ ਕਮਜ਼ੋਰੀ ਫੀਲ ਹੋਣੀ ਹੈ ਤੁਹਾਨੂੰ ਕਿਉਂਕਿ ਨੀਂਦ ਜਿਹੜਾ ਹੈਗਾ ਸਾਡਾ ਤਨਾਵ ਚਿੰਤਾ ਉਹਨੂੰ ਕੰਮ ਕਰਦੀ ਹੈਗੀ ਭਰਪੂਰ ਸਾਨੂੰ ਤਾਜ਼ਗੀ ਦਿੰਦੀ ਹੈਗੀ ਪਰ ਫੋਨ ਵਾਸਤੇ ਤੁਹਾਨੂੰ ਪਹਿਲੇ ਇੱਕ ਸ਼ਾਂਤ ਵਾਤਾਵਰਨ ਉਹ ਨਹੀਂੀ ਕਿ ਲਾਈਟ ਚੱਲ ਲਾਈਟ ਮਿਊਜਿਕ ਸ਼ੋਰ ਮਚਾ ਰੱਖਿਆ ਲਾਈਟ ਮਿਊਜਿਕ ਲਗਾਓ ਪ੍ਰਮਾਤਮਾ ਦਾ ਨਾਂ ਲੋ ਮੈਡੀਟੇਸ਼ਨ ਕਰੋ ਤੇ ਕੁ ਤੁਹਾਨੂੰ ਕਿੰਨੀ ਅੱਛੀ ਨੀਂਦ ਆਣੀ ਐ।
ਉਹ ਤਾਂ ਹੁੰਦਾ ਈ ਐ, ਦੇਖੋ ਆਪਾਂ ਦੇਖੋ ਨੀਂਦ ਪੂਰੀ ਹੁੰਦੀ ਐ ਤਾਂ ਆਪਾਂ ਕੇੜਾ ਕੋਈ ਕੰਮ ਕੰਮ ਕਰਦੇ ਆਂ ਉਹਦੇ ਵਿੱਚ ਵੀ ਸਾਡਾ ਚਿੱਤ ਲੱਗ ਜਾਂਦਾ ਐ ਕੰਮ ਕਰਨ ਚ ਵੀ ਸਾਨੂੰ ਦੇਖੋ ਤੁਸੀਂ ਸਾਰਾ ਦਿਨ ਤੁਸੀਂ ਵੇਖਿਆ ਹੋਏਗਾ ਨੀਂਦ ਪੂਰੀ ਹੁੰਦੀ ਐ ਤਾਂ ਸਾਨੂੰ ਥਕਾਨ ਵੀ ਨੀਂ ਮਹਿਸੂ ਮਸੂਸ ਹੁੰਦੀ ਆਪਾਂ ਕੋਈ ਮਰਜੀ ਸਾਰਾ ਦਿਨ ਕੰਮ ਕਰਦੇ ਰਹੀਏ ਸਾਡਾ ਇੱਕ ਤੁਹਾਨੂੰ ਤੁਸੀਂ ਵੇਖਿਆ ਹੋਏਗਾ ਆਪਾਂ ਨੂੰ ਰੋਗ ਵਗੈਰਾ ਨੂੰ ਲੜਨ ਦੀ ਸ਼ਕਤੀ ਵੀ ਮਿਲ ਮਿਲਦੀ ਐ ਇਹਦੇ ਨਾਲ ਔਰ ਬੱਚਿਆਂ ਲਈ ਤਾਂ ਵੈਸੇ ਵੀ ਦੇਖੋ ਤੁਹਾਨੂੰ ਪਤਾ ਹੀ ਐ ਕਿ ਨੀਂਦ ਕਿੰਨੀ ਜ਼ਰੂਰੀ ਹੈਗੀ ਛੋਟੀ ਬੱਚੇ ਹੋ ਉਹਦੇ ਲਈ ਵੀ ਜ਼ਰੂਰੀ ਐ। ਔਰ ਬਜ਼ੁਰਗਾਂ ਲਈ ਸਭ ਸਭ ਦੇ ਲਈ ਦੇਖੋ ਨੀਂਦ ਤਾਂ ਆਪਾਂ ਨੂੰ ਅ ਜ ਜਿਵੇਂ ਤੁਸੀਂ ਕਿਹਾ ਅੱ ਅੱਠ ਨੌ ਘੰਟੇ ਲੈਣੀ ਹੀ ਚਾਈਦੀ ਹੈ ਪੂਰੇ ਦਿਨ ਵਿੱਚ ਜਿਹਦੇ ਨਾਲ ਆਪਦਾ ਸਰੀਰ ਨੂੰ ਸਾਨੂੰ ਊਰਜਾ ਮਤਲਬ ਕੰਮ ਕਰਨ ਦੀ ਸ਼ਕਤੀ ਵੀ ਮਿਲਦੀ ਐ ਸਭ ਕੁਛ ਮਤਲਬ ਮਿਲਦਾ ਨਾਲ ਭੁੱਖ ਵੀ ਲੱਗਦੀ ਐ ਆਪਾਂ ਦਾ ਦਿਲ ਵੀ ਕਰਦਾ ਹੈ ਕੁਛ ਵਧੀਆ ਖਾਣ ਦਾ
ਪੋਸਟਿਵ ਵਾਇਬ ਨਈਂ ਆਂਦੀਆਂ ਨਾਂ ਤੁਸੀਂ ਪੋਜੀਟਿਵ ਸੋਚੋਗੇ ਅਗਰ ਤੁਹਾਨੂੰ ਨੀਂਦ ਪ੍ਰੋਪਰ ਆਏਗੀ ਤੇ ਤੁਸੀਂ ਪੋਜ਼ਟਿਵ ਸੋਚੋਗੇ ਤੁਸੀਂ ਨਾ ਮਤਲਬ ਨੀਂਦ ਜਿਹੜੀ ਹੈਗੀ ਸਾਡੀ ਬੋਡੀ ਵਾਸਤੇ ਇੱਕ ਅਨਮੋਲ ਗਿਫਟ ਹੈਗਾ ਸਾਡਾ ਅਨਮੋਲ ਜਾਣਾ ਹੈਗਾ ਜਿਹੜੇ ਬੰਦੇ ਨੂੰ ਬਿਨਾਂ ਕਿਸੇ ਟੈਂ ਦੇ ਦੇਖੋ ਮੈਂ ਤਾਂ ਇਹ ਵੀ ਕਹਾਂਗੀ ਕਈ ਲੋਕ ਨੀਂਦ ਵਾਸਤੇ ਨੀਂਦ ਵਾਸਤੇ ਨੀਂਦ ਦੀ ਗੋਲੀਆਂ ਵੀ ਖਾ ਲੈਂਦੇ। ਉਹ ਵੀ ਕੋਈ ਚੰਗੀ ਗੱਲ ਥੋੜ੍ਹੀ ਹੈਗੀ ਕਿਉਂਕਿ ਨੀਂਦ ਦੀ ਗੋਲੀਆਂ ਤੇ ਵੈਸੇ ਹੀ ਸਾਡੇ ਵਾਸਤੇ ਪੋਇਜ਼ਨ ਹੈਗੇ। ਕਿਉਂਕਿ ਉਹ ਸਾਨੂੰ ਨੀਂਦ ਨਹੀਂ ਦਿੰਦੀ ਉਹ ਸਿਰਫ ਸਾਡੇ ਮਾਇਂੰਡ ਨੂੰ ਸੁਲਾਂਦੀ ਹੈਗੀ। ਮਾਇਂਡ ਸੋਨਾ ਮਤਲਬ ਉਹ ਗੋਲੀ ਦਾ ਅਸਰ ਹੈਗਾ ਜਦ ਤੱਕ ਤਦ ਤੱਕ ਬੰਦਾ ਅੱਖਾਂ ਬੰਦ ਕਰਕੇ ਲੇਟਿਆ ਹੋਇਆ। ਔ ਬਦਾਂ ਨੀਂਦ ਨੀ ਲੈ ਰਿਆ ਤੇ ਔ ਬੰਦੇ ਨੂੰ ਔਰ ਅੱਗੇ ਜਾ ਕੇ ਨਾ ਪ੍ਰੋਬਲਮਸ ਬੜ ਜਾਂਦੀ ਹੈਗੀਐਂ, ਦੇਖੋ ਤੁਸੀਂ ਸੋਣ ਵਾਸ ਕਦੀ ਕੋਈ ਮੈਡੀਸਨ ਦਾ ਯੂਜ ਨਾਂ ਕਰਕੇ ਅਹ ਨੈ ਨੈਚੁਰਲ ਥਿੰਗ ਯੂਜ ਕਰੋ ਜਿਵੇਂ ਤੁਸੀਂ ਪ੍ਰਮਾਤਮਾ ਦਾ ਨਾਂ ਲੋ, ਤੁਸੀਂ ਅਪਣੇ ਪੈਰਾਂ ਦੀ ਮਾਲਿਸ਼ ਕਰ ਕਰੋ, ਆਪਣੀ ਬੋਡੀ ਦੀ ਮਸਾਜ ਕਰੋ ਯਾ ਕੋਈ ਮਤਲਬ ਲਾਈਟ ਮਿਊਜਿਕ ਚਲਾ ਦੋ। ਯਾ ਫਿਰ ਸੋਣ ਤੋਂ ਪੈਲੇ ਮੋਬਾਈਲ ਤੋਂ ਦੂਰ ਰੱਖੋ, ਕਈ ਲੋਕੀ ਕੀ ਕਰਦੇ ਆ ਕਿ ਹਾਏ ਨੀਂ ਆਰੀ ਚਲੋ ਮੋਬਾਇਲ ਉਟਾਇਆ ਨਾਲ ਚਲੋ ਕੰਮ ਕਰਨ ਲੱਗ ਗਏ, ਮਤਲਬ ਔ ਫਿਰ ਤੂੰ ਕਿੱਥੇ ਨੀਂਦ ਆਣੀ ਹੈਗੀ ਤੁਹਾਨੂੰ।
ਬਿਲਕੁਲ ਬਿਲਕੁਲ ਐ ਤਾਂ ਦੇਖੋ, ਔਦੇ ਕੇ ਸਾਨੂੰ ਵੇਖੋ ਕਿੰਨੇ ਮਤਲਬ ਫਾਇਦੇ ਵੀ ਹੁੰਦੇ ਨੇ, ਔਦੇ ਨਾਲ ਆਪਾਂ ਦੇਖੋ ਬਿਮਾਰ ਵੀ ਨੀਂ ਪੈੰਦੇ ਅਗਰ ਸਾਡੀ ਨੀਂਦ ਪੂਰੀ ਹੁੰਦੀ ਐ, ਔਦੀ ਸਾਡੇ ਹੈਲਥ ਵਿੱਚ ਕਿੰਨਾ ਅਸਰ ਪੈਂਦੈ।
ਹਂ, ਓਹ ਤੇ ਹੈਗਾ। ਦੇਖੋ ਅੱਛੀ ਨੀਂਦ ਹੈਗੀ, ਸਾਨੂੰ ਮਤਲਬ ਲੜਾਈ ਤੁਆਡੀ ਬੋਡੀ ਵੀ ਠੀਕ ਰੱਖਦੀ ਹੈਗੀ। ਨਾਲ ਸਮੇਂ ਨਾਲ ਸੋਣਾ, ਨਾਲ ਸਮੇਂ ਨਾਲ ਉੱਠਣਾ ਬੀ ਤੇ ਤੁਵਾਨੂੰ ਏਕ ਅਨੁਸ਼ਾਸਨ ਬੀ ਤੇ ਹੈਗੈ, ਤੁਹਾਡੀ ਜ਼ਿੰਦਗੀ ਚ ਡਿਸੀਪਲੇਨ ਵੀ ਤੇ ਆ ਰਿਐ ਨਾਂ, ਕਿਉਂਕਿ ਤੁਸੀਂ ਅਗਰ ਅੱਛੀ ਅੱਛਾ ਸੋ ਰੇ ਹੋ, ਤੇ ਤੁ ਤੁਵਾਨੂੰ ਤੁਵਾਡਾ ਪੂਰਾ ਦੇਨ ਜੇੜਾ ਹੈਗਾ, ਓਹ ਮਤਲਬ ਐਨਰਜੀ ਵਾਲਾ ਰਏ ਰਏਗਾ ਨਾਂ, ਤੁਸੀਂ ਸਾਰਾ ਦਿਨ ਖੁਸ਼ ਰੈਣੈ। ਤਾਨੂੰ ਮਤਲਬ ਤਵਾਡਾ ਸਰੀਰ ਜੇੜਾ ਹੈਗਾ ਮਨ ਹੈਗਾ ਦੋ ਦੋਨੋ ਚੀਜ਼ੜਾ ਦਾ ਬੈਲੈਂਸ ਬਣਾ ਰਏਗਾ ਨਾ ਕੈਣ ਦਾ ਮਤਲਬ ਐ ਹੋ ਗਿਆ, ਕਿਉਂਕਿ ਸੋਨਾਂ ਤੇ ਦੇਖੋ ਬੌਤ ਹੀ ਜਾਦਾ ਜ਼ਰੂਰੀ ਹੈਗਾ। ਜਿਵੇਂ ਤੁਸੀਂ ਦੇਖਿਆ ਈ ਹੋਏਗਾ, ਅਕਸ਼ੇ ਕੁਮਾਰ ਦਾ ਅਗਰ ਤੁਸੀਂ ਕਦੀ ਇੰਟਰਵਿਊ ਸੁਣਿਆ ਹੋਏਗਾ, ਤੇ ਅਕਸ਼ੇ ਕੁਮਾਰ ਕੀ ਕੈੰਦੈ ਕਿ ਮਤਲਬ ਓਹ ਕੀ ਕਰਦੈ? ਓਹ ਅਪਣੀ ਡਾਇਟ ਫੋਲੋ ਅਤ ਅੱਛੀ ਤਰ੍ਹਾਂ ਕਰਦਾ ਹੈਗਾ, ਅੱਛੀ ਤਰ੍ਹਾਂ ਸੋੰਦਾ ਹੈਗਾ, ਫਿਟ ਫਾਈਨ। ਓਹ ਬਿਲਕੁਲ ਵੈਜੀਟੇਰੀਅਨ ਹੈਗਾ, ਓਹ ਨੋਨ ਵੈ ਵੈਜੀਟੇਰਿਅਣ ਵੀ ਨੀਂ ਹੈਗਾ, ਅਗਰ ਤੁਸੀਂ ਜਾਣਦੇ ਹੋ ਤੋ।
ਨਈਂ ਓਹ ਤਾਂ ਹੈ ਈ ਦੇਖੋ, ਨੀਂਦ ਪੂਰੀ ਹੁੰਦੀ ਏ ਤਾਂ ਅਪਾਂ ਕੰਮ ਵੀ ਵਧੀਆ ਤਾਂ ਸਾਡਾ ਸਰੀਰ ਵੀ ਵਧੀਆ ਰੈੰਦੈ, ਸਾਡਾ ਦਿਮਾਗ ਦਿਮਾਗ ਵੀ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਕੰਮ ਕਰਦੈ।
ਓਹ ਤੇ ਹੈਣਾ ਕਿਉਂਕਿ ਅੱਛੀ ਬੀੰਦ ਜੇੜੀ ਹੋੰਦੀ ਏ ਔ ਬੰਦੇ ਨੂੰ ਸਵਸਥ ਖੁਸ਼ਹਾਲ ਔਰ ਸੰਤੁਲਿਤ ਬਣਾਂਦੀ ਹੈਗ ਗੀ ਨਾ ਕੈਣ ਦਾ ਮਤਲਬ ਏਹ ਐ ਗਿਆ, ਨੀਂਦ ਜੇ ਹੈ ਸਰੀਰ ਮਨ ਨਬੀ ਸੰਤੁਲਨ ਬਣਾ ਕੇ ਰੱਖਦੀ ਹੈਗੀ।ਸਫਲਤਾ ਵਾਸਤੇ ਵੀ ਸਾਡੀ ਬੜੀ ਜ਼ਰੂਰੀ ਐ। ਅਗਰ ਸਾਨੂੰ ਸਕਸੱਸ ਪਾਣੈ, ਐ ਨੀ ਕਿ ਤੁਸੀਂ ਚੌਵੀ ਘੰਟੇ ਚ ਅਠਾਰਾਂ ਘੰਟੇ ਪੜ੍ਹ ੜੇ ਜਾ ਰੇ ਔ ਦੋ ਘੰਟੇ ਸੋ ਚਲੋ ਐਗਜਾਮ ਦੇਣੇ ਚੱਲੇ ਜਾਓ। ਔਤੇ ਤੁਹਾਨੂੰ ਤੁਹਾਡਾ ਮਾਇੰਡ ਹੀ ਨੀ ਚੱਲਣਾ ਐਗਜਾਮ ਦੇੰੰਦੇ ਹੋਏ। ਕਿਉਂ ਕਿਉਂਕਿ ਤੁਹਾਡਾ ਮਾਈੰਡ ਤੇ ਸਲੀਪਿੰਗ ਮੋਡ ਤੇ ਚਲਾ ਗਿਆ ਨਾ।
ਆਹ ਨਹੀਂ ਔਤਾਂ ਬਿਲਕੁਲ ਠੀਕ ਗੱਲ ਗਹੀ ਤੁਸੀਂ ਦੇਖੋ, ਨੀਂਦ ਸੋਣਾ ਵੀ ਸਾਡੇ ਲੀਏ ਬੋਤ ਜ਼ਰੂਰੀ ਹੈ, ਤਾਂ ਆਪਾਂ ਨੂੰ ਜੈਦਾ ਵੀ ਨੀ ਦੇਖੋ, ਜੈਦਾ ਕਈ ਲੋਕ ਕੀ ਤੁਸੀਂ ਵੇਖੇ ਹੋਣਗੇ ਕਈ ਲੋਕੀ ਜੈਦਾ ਸੋੰਦੇ ਨੇ ਓਹ ਵੀ ਵਧੀਆ ਨੀ ਹੁੰਦਾ ਸਾਡੇ ਲੀਏ।
ਉਦੇ ਨਾਲ ਸਾਡੇ ਸਰੀਰ ਵਿੱਚ ਆਲਸ ਵੀ ਆੰਦੈ, ਤੁਸੀਂ ਵੇਖਿਆ ਹੋਏਗਾ। ਔਰ ਅ ਅਬ ਸਾਡੀ ਨੀਂਦ ਪੂਰਣੀ ਹੋੰਦੀ ਐ ਤਾਂ ਸਾਨੂੰ ਜਿਵੇਂ ਹਾਰਟ ਦੀ ਕੋਈ ਪ੍ਰੋਬਲਮ ਤੁਸੀਂ ਵੇਖਿਆ ਹੋਏਗਾ ਓਹ ਕੰਮ ਹੁੰਦੀ ਐ।
ਹੈ ਹਾਂਅ। ਹਾਂਜੀ ਔ ਤੇ ਹੈਗਾ ਆ, ਕਿਉਂਕਿ ਸੋਨਾ ਦੇਖੋ ਸਾਡੀ ਜੀਵਨ ਦਾ ਏਕ ਕ ਸ਼ੈਲੀ ਦਾ ਮਹੱਤਵਪੂਰਨ ਹਿੱਸਾ ਹੈਗਾ, ਸਾਡਾ ਮਤਲਬ ਪਾਰਟ ਔਫ ਦਾ ਇੰਪੋਰਟੈਂਟ ਪਾਰਟ ਔਫ ਸਾਡੀ ਲਾਈਫ ਦਾ ਨਾ।
ਚਲੋ, ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ।
ਸਤਿ ਸ਼੍ਰੀ ਅਕਾਲ।